ਹੈਲੋ
ਹਾਂ
ਹਾਂ ਹੁਣੇ ਛੋਟੀ ਭੈਣ ਨੇ ਵੀ ਫੋਨ ਕੀਤਾ ਸੀ। ਕਹਿੰਦੀ ਮੇ ਰੇ ਨਾਲ ਗੱਲ ਕਰ ਲੈ ਥੋੜੀ ਦੇਰ ਮੈਂ ਕਿਹਾ ਠੀਕ ਆ ਰੁਕ ਜਾ। ਮੈਂ ਹੁਣੇ ਗੱਲ ਕਰ ਰਹੀ ਹਾਂ। ਫੇਰ ਮੈਂ ਤੈਨੂੰ ਫੋਨ ਕਰੂੰਗੀ। ਤੇ ਕੇਂਦੀ ਆ ਮੈਂ ਫਿਰ ਕੀ ਤਦ ਤੱਕ ਬਾਰ ਹੀ ਬੈਠੀ ਰਵਾ ਮੈਂ ਕਿਹਾ ਤੂੰ ਬਾਰ ਨਾ ਬੈ ਤੂੰ ਅੰਦਰ ਚੱਲ ਜਾ ਮੈਂ ਤੈਨੂੰ ਖੁਦ ਫੋਨ ਕਰੂੰਗੀ।
ਹਾਂ ਉਹਨਾਂ ਦਾ ਉੱਥੇ ਵੀ ਨੈਟਵਰਕ ਵੀ ਨਾ ਰੇਂਦਾ ਫਿਰ
ਹਾਂ ਤੇ ਉ ਮੈਨੂੰ ਬਾਰ ਜਾਣਾ ਪੈਂਦਾ ਨਾ ਤੇ ਇਸ ਲਈ ਮੈਂ ਕਿਆ ਕਿ ਕਿਉਂ ਇੰਨੀ ਦੇਰ ਤੱਕ ਬਾਰ ਬੇਣਾ। ਮੈਂ ਦੱਸੂੰਗੀ ਤਾਂ ਈ ਤੂੰ ਬਾਰ ਆਈਂ ਫੇਰ।
ਹਾਂ ਤੇ ਉਹ ਸੌਂਗ ਗਿਆ ਹੋਣਾ ਲੱਗ ਛੋਟਾ।
ਹਾਂ ਇਸ ਟੈਮ ਤੱਕ ਤੇ ਉਹ ਸੌ ਜਾਂਦਾ ਵਾ ਉਨਾਂ ਦਾ ਵੀ ਕੰਮ ਖਤਮ ਹੋ ਹੀ ਗਿਆ ਹੋਊਗਾ।
ਚੱਲ ਠੀਕ ਆ ਥੋੜੀ ਜੀ ਗੱਲ ਕਰਕੇ ਉਦੇ ਨਾਲ ਵੀ ਫਿਰ ਕਰ ਲਿਐ ਨਾ।
ਹੂੰ ਕਰਨੀ ਪੈਣੀ ਐ ਨਾ, ਫਿਰ ਬਾਕੀ ਤੇ ਮੈਂ ਸਵੇਰੇ ਆ ਹੀ ਜਾਣਾ ਵਾ।
ਹਾਂ ਫਿਰ ਆਜੂਗੀ ਕਿੱਥੇ ਆਪਣਾ ਕੋਈ ਕੰਮ ਹੋਊਗਾ ਤੇ ਕਰੂਗੀ।
ਕਾਰ ਚ ਵੀ ਕਿੰਨੇ ਜਾਲੇ ਲੱਗ ਗੇ ਆ ਸਭ ਹਟਾਉਣੇ ਪੈਣੇ ਆ ਇਹ ਸਭ ਡੈਡੀ ਦੇ ਅਗਰ ਧੀਰੇ ਚੱਲਦੇ ਹੋਏ ਆ।
ਕਿਸੇ ਦਿਨ ਸਾ, ਕਿਸੇ ਦਿਨ ਸਾਫ਼ ਕਰਨਾ। ਹਨਾ ਚਾੜੂ ਨਾ ਹੁਣ ਤੇ ਸਾਵਣ ਵੀ ਲੱਗ ਗਿਆ ਹੁਣ ਮੈਂ ਕਿੱਦਾਂ ਚਾੜਾ।
ਹਾਂ ਇਹ ਤੇ ਗੱਲ ਏ ਸਾਨੂੰ ਉਦੋਂ ਦਾ ਕੰਮ ਵਿਆਰੇ ਲੱਗੇ ਸਾਨੂੰ ਨੀ ਪਤਾ ਚੱਲਦਾ ਰਿਆ ਵੀ ਕਰ ਲਈਏ।
ਨਈ ਤੇ ਇੱਥੇ ਚਾੜਨਾ ਵੀ ਕਿ ਆਮ ਮੌਸਮ ਚ ਚਾੜ੍ਹਨ ਨੂੰ ਵੀ ਤੇ ਮਨ ਨੀ ਕਰਦਾ ਮੰਤਵ ਪਾਨੀ ਦੀ ਕਿੰਨੀ ਦਿੱਕਤ ਏਆ।
ਉਹ ਉੱਤੇ-ਉੱਤੇ ਐ ਮੈਂ ਏਦਾਂ ਹੀ ਝਾੜੂ ਨਾ ਹਟਾ ਦੂਗੀ।
ਹਾਂ ਝਾੜਨ ਵਾਲਾ ਵੀ ਖਰੀਦਣਾ ਚਾਈਦਾ, ਉਹੀ ਵੀ ਹੈ ਨੀ ਸਾਡਾ ਉੱਥੇ ਹੈਗਾ ਇੱਥੇ ਸੁੱਟ-ਸੁੱਟ ਕੇ ਆ ਗਏ ਆਪਾਂ।
ਵੈਸੇ ਤਾਂ ਬੋਹਤ ਉੱਚੀਆਂ-ਉੱਚੀਆਂ ਦਵਾਲਾਂ ਨਹੀ ਐ, ਓਦੀ ਲੋੜ ਨੀ ਐ ਝਾੜੂ ਨਾਲ ਹੀ ਸਾਫ਼ ਹੋ ਸਕਦੇ ਆ। ਓ ਪੁਰਾਣੇ ਵਾਲੇ ਘਰ ਚ ਬੋਹਤ ਉੱਤੇ-ਉੱਤੇ ਹੀ ਦਵਾਲਾ, ਇੱਥੇ ਨੀਚਿਆਂ-ਨੀਚੀਆਂ ਡਾਉਣ ਤੇ ਹੀ ਬਣਾਈਆ ਇਨਾ ਨੇ।
ਹਾਂ
ਥੋੜੀਆਂ ਨੀ ਬੋਹਤ ਉੱਚੀਆਂ ਹੀ, ਬੋਹਤ ਉੱਤੇ-ਉੱਤੇ ਹੀ।
ਹਾਂ
ਹਾਂ, ਕਰਨਾ ਹੀ ਪੈਣਾ ਥੋੜਾ-ਥੋੜਾ ਜਾ ਗੰਦਾ ਵਾ ਜਾਦਾ ਹੋ ਜਾਣਾ ਫੇਰ।
ਕਰਦੀ ਆ ਫੋਨ ਰੁਕੋ।